ਹੈਲੋ ਸਤ ਸ਼੍ਰੀ ਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ
ਬਹੁਤ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ
ਸਭ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਨੀ ਹੋਰ ਹਾਂਜੀ ਸਭ ਹੋ ਗਿਆ ਹੁਣ ਤੇ ਮਤਲਬ ਐਹਯੋ ਰਹਿੰਦਾ ਗਰਮੀ ਹੈ ਨਾ ਤੇ ਮੈਂ ਘਰ ਦਾ ਹੀ ਜ਼ਿਆਦਾ ਬਣਾਉਂਨੀ ਹਾਂ ਬਾਹਰ ਦਾ ਤੇ ਅਸੀਂ ਖਾਂਦੇ ਹੀ ਨੀ ਗਗੇ ਗਰਮੀ ਕਰਕੇ ਨਾ ਗਰਮੀ ਕਰਕੇ
ਗਰਮੀ ਨੀ ਵੈਸੇ ਵੀ ਬ ਧੀਆ ਹੈ ਆਪਣੀ ਸਿਹਤ ਲਈ ਸਭ ਸਭ ਤੋਂ ਵਧੀਆ ਨਾ
ਉਹ ਤੇ ਹੈ ਹੀ ਉਹ ਤੇ ਹੈ ਹੀ ਸਾਰੀ ਮਤਲਬ ਸਾਰੀ ਬਾਤੇਂ ਤੁਸੀਂ ਕਿਆ ਲੋਓ ਤਾਂ ਕਰਦਾ ਤ ਹੈ ਹੀ ਮੇਨ
ਆਪਾਂ ਜਿੰਨਾ ਮਰਜੀ ਆਪਾਂ ਜਿੰਨਾ ਮਰਜ਼ੀ ਬਾਜ਼ਾਰ ਚਲੇ ਜਾਈਏ ਜ ਜੱਥੇ ਮਰਜ਼ੀ ਖਾ ਲਈਏ ਪਰ ਐਂਡ ਤੇੱਜ ਆਪਾਂ ਦਾਲ ਰੋਟੀ ਹੀ ਖਾਣੇ ਹਾਂ ਘਰ ਦੀ
ਔ ਤੇ ਹੈ ਹੀ ਔਹੀਓ ਚੰਗੀ ਲੱਗਦੀ ਵ ਮਤਲਬ ਅਸੀਂ ਵੀ ਬਾਹਰ ਵੀ ਚਲੇ ਜਾਏਗੇ ਨਾ ਘੁੰਮਣ ਤੇ ਘਰ ਦੀ ਰੋਟੀ ਮਿਸ ਕਰੇਗੇ ਭਾਵੇਂ ਦਾਲ ਰੋਟੀ ਮਿਲ ਜਾਏ ਇਓ ਸੁੱਖ ਲੰਗਦਾ ਸੁੱਖ ਸਭ ਤੋਂ ਬੜੀ ਵਧੀਆ ਇਓ ਲੱਗਦਾ ਕਿ ਘਰ ਦੀ ਰ ਦਾਲ ਰੋਟੀ ਦੇ ਅੰਦਰ ਬੜਾ ਸੁੱਖ ਹੈ ਅਈਓ ਮਜ਼ਾ ਹਾਂ ਬੜਾ ਹੀ ਸਵਾਦ ਆਉਂਦਾ ਘਰ ਦੀ ਰੋਟੀ ਦੇ ਅੰਦਰ ਤੇ ਤੁਸੀਂ ਕਿਵੇਂ ਕਰਦੀ ਆ ਚੀਜ਼ਾਂ ਬਣਾਉਂਦੇ ਹੋ ਜਾਂ ਫੇਿਰ ਮੋਸਟਲੀ ਚੀਜ਼ਾਂ ਬਾਰੋ ਮਤਲਬ
ਨਹੀਂ ਘਰ ਘਰ ਦੀਆਂ ਹੀ ਜ਼ਿਆਦਾ ਪਸੰਦ ਨੇ ਮੈਨੂੰ ਔਰ ਘਰ ਬੱਚਿਆਂ ਨੂੰ ਵੀ ਕੋਸ਼ਿਸ਼ ਕਰਦੀ ਹਾਂ ਕਿ ਅਨਹਾਾਈਜਨਿਕ ਚੀਜ਼ਾਂ ਤੋਂ ਦੂਰ ਹੀ ਰੱਖਾਂ ਮੈਂ ਘਰ ਦੀ ਚੀਜ਼ਾਂ ਵਧੀਆ ਜੋ ਵੀ ਬੱਚਿਆਂ ਨੂੰ ਬਾਹਰ ਚੀਜ਼ਾਂ ਬਣਾਉਣੀਆਂ ਉਹ ਮੈਂ ਘਰੇ ਹੀ ਬਣਾ ਕੇ ਦੇਣੀ ਹਾਂ ਜਿਵੇਂ ਪੀਜ਼ਾ ਐ, ਮੈਂ ਆਟੇ ਦਾ ਬਣਾ ਕੇ ਦਿੰਦੀ ਹਾਂ ਸੂਜੀ ਦਾ ਬਣਾ ਕੇ ਦਿੰਦੀ ਹਾਂ ਮੈਦਾ ਨੀ ਯੂਜ ਕਰਦੀ ਦਾਂ ਚੀਲਾ ਬਣਾਉਾਨਦੀ ਆਾਂ ਬੱਚਿਆਂ ਨੂੰ ਪੀਲੀ ਦਾਲ ਦਾ ਏਦਾਂ ਦਾ
ਮੈਂ ਵੀ ਮੈਂ ਵੀ ਬਿਲਕੁਲ ਸੂਜੀ ਵਗੈਰਾ ਨਾ ਕਾਫੀ ਜ਼ਿਆਦਾ ਇਸਤੇਮਾਲ ਕਰਦੇ ਹਾਂ ਆਪਾਂ ਆਪ ਡੇਲੀ ਰੂਟੀਨ ਦੇ ਹੁੰਦਾ ਸੂਜੀ ਤੇ ਬੇਸਣ ਨੂੰ ਇਸ ਰਿਲੇਟਿਡ ਕੋਈ ਵੀ ਚੀਜ਼ ਹੋ ਗਈ ਤੇ ਮੈਂ ਘਰ ਦੇ ਅੰਦਰ ਸਭ ਨੂੰ ਮਤਲਬ ਬਣਾ ਕੇ ਦੇਦੀ ਦਿੰਦੀ ਹਾਂ ਤੇ ਹੁਣ ਗਰਮੀੀਆਂ ਆ ਗਈਆਂ ਤੇ ਸ਼ੇਕ ਵਗੈਰਾ ਨਾ ਕਾਫ਼ੀ ਅਸੀਂ ਬਾਹਰ ਦੇ ਨੀ ਪੀਂਦੇ ਘਰ ਦੇ ਅੰਦਰ ਹੀ ਸ਼ੇਕ ਬਣਾ ਕੇ ਨਾ ਪੀ ਲੈਂਦੇ ਹੈ ਤੇ ਚੋਕਲੇਟ ਪਾਊਡਰ ਵਗੈਰਾ ਸਾਰਾ ਕੌਫੀ ਪਾਊਡਰ ਪਾ ਕੇ ਨਾ ਤੇ ਅਸੀਂ ਘਰ ਦੇ ਅੰਦਰ ਦਰੀ ਮੈਂਗੋਸ਼ ਠੀਕ ਹੋ ਗਿਆ, ਕਾਫੀ ਲਿਕਵਿਡ ਚੀਜ਼ਾਂ ਸੀ ਘਰ ਦੇ ਅੰਦਰ ਹੀ ਬਣਾ ਕੇ, - ਉਹ ਹੁਣ ਦੇਖੋ ਆਮ ਪੰਨਾ ਹੋ ਗਿਆ ਸਾਡੇ ਵਾਸਤੇ ਗਰਮੀ ਆ ਗਈ ਹੈ ਨਾ ਤੇ ਮਤੈ ਆਮ ਪੰਨਾ ਵੀ ਨਾ ਘਰ ਦੇ ਅੰਦਰ ਹੀ ਬਣਾ ਲੈਨੀ ਆ। ਤੁਸੀਂ ਕਿਵੇਂ ਬਣਾਦੇ ਹੋ ਆਮ ਪਨਾਂ ਨਾ।
ਮੈਂ ਆਮ ਪੰਨਾ, ਨਹੀਂ ਆਮ ਪੰਨਾ ਤਾਂ ਨੀ ਮੈਂ ਬਣਾਦੀ। ਮੈਂ ਜਿਆਦਾਤਰ ਮਤਲਬ ਜਿੰਨੀਆਂ ਕੋਸ਼ਿਸ਼ ਦੂਜੀਆਂ ਖਾਣ ਦੀ ਚੀਜ਼ਾਂ ਹੀ ਜ਼ਿਆਦਾ ਬਣਾਦੀ ਹਾਂ। ਡਰਿੰਕਸ ਚ ਨਾ ਬੱਚੇ ਕੋਲਡ ਡਰਿੰਕ ਵਗੈਰਾ ਜ਼ਿਆਦਾ ਪੀਂਦੇ ਵੈਸੇ ਮੈਂ ਉਹਨਾਂ ਨੂੰ ਬਹੁਤ ਲੜਦੀ ਹਾਂ। ਆਪ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਬਟ ਨਿੰਬੂ ਪਾਣੀ ਜਿਆਦਾ ਚੱਲਦਾ ਏ। ਸਾਡੇ ਘਰੇ ਜਾਂ ਨਿੰਬੂ ਪਾਣੀ ਦੇ ਵਿੱਚ ਆਪਾਂ ਉਹ ਘਰ ਡਾਲ ਕੇ ਸਵੇਰੇ ਮੋਰ ਅਹ ਪੀਣ ਵਾਸਤੇ ਮੇਰੇ ਮਾਇੰਡ ਚ ਇੱਕ ਵਾਰੀ ਆਦਾ ਨੀ ਪਿਆ - ਬਿਮਾਰ ਆਪਾਂ ਨੂੰ ਮੇਨ ਚੀਜ਼ ਇਹ ਹੈ ਕਿ ਇਹ ਜਿਹੜੀ ਘਰ ਦੀ ਚੀਜ਼ ਕੇ ਹੈਨਾ ਉਹ ਆਪਾਂ ਨੂੰ ਬਿਮਾਰੀ ਚ ਬਚਾਦੀ। ਬਿਮਾਰੀਆਂ ਤੋਂ ਬਚਾਂਦੀ। ਅਸੀਂ ਖੂ ਖੂਦ ਗੂੰਦ ਕਤੀਰਾ, ਗੂੰਦ ਕਤੀਰਾ ਬਾਕੀ ਮੈਂ ਮਤਲਬ ਖਾਂਦੀ ਹਾਂ ਕਿਉਂਕਿ ਠੰਡਕ ਹੁੰਦੀ ਹੈ ਨਾ ਉਦੇ ਚ ਇਸ ਲਈ ਘਰ ਚ ਸਭ ਤੋਂ ਜ਼ਿਆਦਾ। ਔਰ ਹੱਡੀਆਂ ਨੂੰ ਮਜ਼ਬੂਤ ਕਰਦੈ ਗੂੰਦ ਕਤੀਰਾ। ਸਵੇਰੇ ਆਪਾਂ ਅਰਲੀ ਮੋਰਨਿੰਗ ਸਭ ਤੋਂ ਪਹਿਲਾਂ ਇਹ ਖਾਓ ਪੀਓ ਨਾ ਦੁੱਧ ਵਿਚ ਜਦੋ ਪਾਣੀ ਚ ਜੋ ਵੀ ਬਣਾਨਾ ਜੇ ਅਗਰ
ਤੋ ਐਨ ਤੁਸੀਂ ਖਾਲੀ ਪੇਟ ਪੀਂਦੇ ਹੋ ਯਾ ਫਿਰ ਕਿਸੇ ਚੀਜ਼ ਦੇ ਅੰਦਰ ਪਾ ਕੇ ਪੀਂਦੇ ਹੋ। ਗੂੰਦ ਕਤੀਰਾ ਨੂੰ ਕਹਿੰਦੇ ਕਿ ਘਰ ਦੁੱਧ ਚ ਪਾ ਕੇ। ਤੇ ਕੋਈ ਕਈ ਲੋਕ ਕੇ ਨਾ ਗੋਂਦ ਕਤੀਰਾ ਦੇ ਅੰਦਰ ਰੂਹਫਜ਼ਾ ਪਾ ਕੇ ਨਾ ਏਵੇਂ ਵੀ ਪੀਂਦੇ ਹੈ। ਤੇ ਮਤਲਬ ਸ ਹੱਡੀਆਂ ਨੂੰ ਵੀ ਕਾਫ਼ੀ ਤਾਕਤ
ਬਹੁਤ ਬਹੁਤ ਬਹੁਤ ਸਭ ਤੋਂ ਵਧੀਆ ਕਾਰਨ ਹੈ ਹਾਂ ਆਮ ਬਿਮਾਰੀਆਂ ਦਾ ਬਚਣ ਦਾ ਜਿਹੜਾ ਆਪਾਂ ਨੂੰ ਮੋਟਾਪੇ ਤੋਂ ਬਚਾਂਦਾ ਹੈ। ਜਿਹੜੇ ਆਪਾਂ ਘਰ ਦੀ ਚੀਜ਼ਾਂ ਜੇ ਬਾਹਰ ਦੀ ਖਾਵਾਂਗੇ ਤਾਂ ਮੋਟਾਪਾ ਹਾ ਵਧਣਾ ਹੀ ਵਧਣਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਚਾਹੇ ਜਿੰਮ ਕਰ ਲਓ। ਚਲੇ ਜਾਓ ਹੱਥ ਉਦੋਂ ਨੀ ਪਾ ਸਕਦਾ। ਸਾਨੂੰ ਬਲੱਡ ਪ੍ਰੈਸ਼ਰ ਸ਼ੂਗਰ ਘਰ ਹਰ ਤਰ੍ਹਾਂ ਦੀ ਬਿਮਾਰੀ ਤੋਂ ਇਹ ਬਚਾਏਗਾ ਕੌਣ ਘਰ ਦੀ ਚੀਜ਼ਾਂ।
ਹਾਂ ਹੁਣ ਮੈਂ ਆਮ ਪੰਨਾ ਬਣਾਇਆ ਸੀ ਤੇ ਮੇਰਾ ਬੜਾ ਸਵਾਦ ਬਣਿਆ ਸੀ ਤੇ ਮੈਂ ਕਿਵੇਂ ਬਣਾਇਆ ਸੀ ਆਮ ਪੰੰਨਾ ਨੂੰ ਸਾਰੀ ਆੰਬਿਆਂ ਨੂੰ ਝੀਲ ਕੇ ਨਾ ਸਾਰੀ ਅੰਬਿਆਂ ਨੂੰ ਕੁੱਕਰ ਦੇ ਅੰਦਰ ਸੀਟੀ ਲਵਾ ਕੇ। ਉਹਦੇ ਅੰਦਰ ਚੀਨੀ ਖੰਡ ਵਗੈਰਾ ਪਾ ਕੇ ਕਹਿੰਦਾ ਤੇ ਮੈਂ ਸਿਊਟੀਆਂ ਲਗਾ ਲਿੱਤੀਆਂ ਫਿਰ ਉਹਨੂੰ ਨਾ ਛਾਣ ਕੇ ਨਾ ਗ੍ਰੈਂਡ ਕਰਕੇ ਨਾ ਛਣ ਲਿੱਤਾ ਸੀ ਮੈਂ ਤੇ ਗੁੜ ਪਾ ਕੇ ਥੋੜਾ ਜਾ ਹ ਤੇ ਥੋੜੀ ਇਨੀਗੁਣ ਖੰਡ ਪਾ ਕੇ ਨਾ ਤੇ ਮੈਂ ਉਹਦੇ ਥੋੜਾ ਨੰਮਰਨਮਕ ਗੁੜ ਨੀ ਪਾਇਆ ਗੁੜ ਨਹੀਂੀ ਪਾਇਆ ਤੇ ਮੈਂ ਖਾਂਡ ਪਾ ਕੇ ਤੇ ਥੋੜਾ ਜਿਹਾ ਨਮਕ ਹਾਂ ਕਲਾ ਨਮਕ ਪਾ ਚਾਟ ਮਸਾਲਾ ਪਾ ਕੇ ਨਾ ਅਸੀਂ ਸਟੋਰ ਕਰ ਲੈਂਦੇ ਹਾਂ ਬੋਟ ਦੇ ਅੰਦਰ ਨਾ ਦੋ ਚਾਰ ਦਿਨ ਦਾ ਅਸੀਂ ਨਾ ਸਿਪ ਸਿਪ ਕਰਕੇ ਸਾਰਾ ਦਿਨ ਚ ਪੀਂਦੇ ਰਹਿੰਦੇ ਨੇ
ਮੈਂ ਵੀ ਬਣਾਉਂਗੀ ਮੈਂ ਵੀ ਬਣਾਉਂਗੀ ਤੋਂ ਸਿੱਖ ਲਿਆ ਨਾ ਹਾਂ ਟਰਾਈ ਕਰਾਂਗੀ ਪੱਕਾ
ਤੇ ਤੁਸੀਂ ਹਾਂਜੀ
ਮੇਨ ਚੀਜ਼ ਹੈ ਆਪਾਂ ਬਾਜ਼ਾਰੋਂ ਜਾਂਦੇ ਹਾਂ ਕਿੰਨੇ ਪੈਸੇ
ਦੇਖੋ ਕਿੰਨੀ ਕਿੰਨੀ ਕਿੰਨੀ ਕਿੰਨੀ ਬਾਹਰ ਜਾ ਕੇ ਬਹੁਤ ਪੁਤਲਾਾਂ ਕਿੰਨੀਆਂ ਮਿਲਦੀਆਂ ਰੇਡੀਮੇਡ ਉਹ ਕੇਸਰ ਪਿਸਤਾ ਬਦਾਮ ਵਾਲੀਆ ਰੋਗ ਨੂੰ ਪ ਕੀ ਕੀ ਮਿਲਦਾ ਹੈ ਉਹਨਾਂ ਦੇ ਅੰਦਰ ਆਰਾਰੁਟ ਕੇ ਕਿੰਨਾ ਮਿਲਿਆ ਦਾ ਕਾਫ਼ੀ ਚੀਜ਼ਾਂ ਮਿਠਾ ਹਾਂ ਤੇ ਇਸ ਤੋਂ ਬਚਾਵ ਦੇ ਅੰਦਰ ਅਸੀਂ ਘਰ ਦੇ ਅੰਦਰ ਅ ਕੁਛ ਚੀਜ਼ਾਂ ਸਿਲੈਕਟਡ ਚੀਜ਼ਾਂ ਵੀ ਪੀ ਲਾਂਗੇ ਸਾਰੀ ਚੀਜ਼ਾਂ ਨਾਲ ਕਰਕੇ ਚਾਰ ਆਪਾਂ ਚੀਜ਼ਾਂ ਵੀ ਅਸੀਂ ਘਰ ਦੇ ਅੰਦਰ ਬਣਾ ਕੇ ਪੀ ਲਾਂਗੇ ਨਾ ਤਾਂ ਸਾਡ ਸਾਡੀ ਲਾਈ ਮਤਲਬ ਸਾਡੀ ਬੋਡੀ ਵੀ ਅੱਛੀ ਚਲੇ ਗਈ ਤੇ ਅਸੀਂ ਤਾਂ ਬਿਮਾਰੀਆਂ ਦੇ ਨਾਲ ਵੀ ਮਤਲਬ ਜੁੜੇ ਨੀ ਰਹਿਗੇ ਬਿਮਾਰੀਆਂ ਸਾਡੇ ਦੂਰ ਹੀ ਰਹਿਣਗੀ ਸਾਡੀ ਬੋਡੀਆ ਤੋਂ
ਬਿਲਕੁਲ ਬਿਲਕੁਲ ਬਿਲਕੁਲ। ਨਾਲੇ ਪੈਸੇ ਦੀ ਬੱਚਤ ਹੁੰਦੀ ਹੈ ਸਭ ਤੋਂ ਪਹਿਲਾਂ ਗੱਲ ਏ। ਕਿ ਜਦੋਂ ਆਪਾਂ ਘਰ ਘਰ ਦੀ ਚੀਜ਼ ਬਣਾਨੇ ਆ। ਨਾਲੇ ਸਸਤੀ ਪੈਂਦੀ ਹੈ। ਹਰ ਚੀਜ਼ ਨਾਲੇ ਹੈਲਥੀ ਬਣਦੀ ਹੈ ਹਰ ਚੀਜ਼ ਦਾ ਰਿਜ਼ਲਟ ਹੈ ਨਾ ਘਰ ਦੀ ਬਣਾਈ ਹੋਈ ਚੀਜ਼ ਦਾ ਇੱਕ ਸਾਫ਼ ਸੁਥਰੀ ਹੁੰਦੀ ਹੈ। ਸਭ ਸੁਥਰੀ, ਆਪਾਂ ਹਰ ਤਰ੍ਹਾਂ ਧੋਨਦੇ ਹਾਂ ਜਦੋਂ ਆਪਾਂ ਲਿਆਣੇ ਹਾਂ ਸਬਜ਼ੀ ਵੀ ਲਿਆਣੇ ਹਾਂ ਫਰੂਟ ਵੀ ਲਿਆਣੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਧੋਦੇ ਹਾਂ। ਫਿਰ ਆਪਾਂ ਫਰਿੱਜ ਚ ਰੱਖਦੇ ਹਾਂ। ਸਫ਼ਾਈ ਸਭ ਤੋਂ ਪਹਿਲਾਂ ਮਾਇਨੇ ਰੱਖਦੀ ਦੀ ਐ
ਤੇ ਹੈ ਹੀ ਉਹ ਸਬਜ਼ੀਆਂ ਵੀ ਦਿਓ ਕਿੰਨੇ ਕਿੰਨੇ ਲੋਕਾਂ ਦੇ ਹੱਥ ਦੇ ਨਿਕਲ ਕੇ ਅੱਗੇ ਪਹੁੰਚਦੀ ਹੈ।
ਬਿਲਕੁਲ ਮੱਖੀਆਂ ਮੱਛਰ ਬਿਲਕੁਲ ਸਾਰੇ ਲੱਗੀ ਹੁੰਦੇ ਹੈ ਸਭ ਕੁੱਝ ਹੁੰਦਾ ਹੈ।
ਓ ਤੇ ਹੈ ਹੀ। ਸਾਰੀ ਸਬਜ਼ੀਆਂ ਨੂੰ ਧੋ ਧਾ ਕੇ ਰੱਖਣਾ ਚਾਹੀਦਾ। ਹੁਣ ਬਾਹਰ ਦੀਆਂ ਚੀਜ਼ਾਂ ਖਏਂਗੇ ਓਹ ਲੋਕ ਕੋਈ ਧੋ ਕੇ ਰੱਖਦੇ ਨੇ।
ਮੈਂ ਇੱਕ ਦਿਨ ਇੱਕ ਇੱਕ ਦਿਨ ਆਪੀਆਂ ਅੱਖਾਂ ਨਾਲ ਦੇਖਿਆ ਮਤਲਬ ਬਣਾ ਰਿਹਾ ਹੋਟਲ ਵਾਲੇ ਗੰਦੀ ਅ ਟਮਾਟਰ ਗੰਦੇ ਹੀ ਯੂਜ ਕਰਦੇ। ਜੋ
ਗਲੇ ਗੱਲੇ ਹੁੰਦੇ ਆ ਹਨ ਇਹ ਤੇ ਹਾਲ ਹੈ। ਹੂੰ
ਚੀਜ਼ਾਂ ਨੇ ਹਮਾਰ ਆਪ ਖਰਾਬ ਕਰਦੀਆਂ ਨੇ। ਕਿਨਾਂ ਨੂੰ ਕਿ ਆਪਣੀ ਬੋਡੀ ਨੂੰ ਕਿੰਨੀਆਂ ਬਿਮਾਰੀਆਂ ਲਗਾਦੀਆਂ ਨੇ ਫੇਿਰ ਆਪਾਂ ਡਾਕਟਰਾਂ ਕੋਲ ਜਾਂਦੇ ਹਾਂ ਆਖਿਰ ਆਪਣਾ ਕੀ ਦਵਾਈਆਂ ਇਹਨਾਂ ਸਾਰੇ ਆ
ਉੱਧਰ ਵੀ ਪੈਸਾ ਲੱਗਦਾ ਖਾਣ ਪੀਣ ਨੂੰ ਹੁਣ ਡਾਕਟਰ ਦੇ ਨਾਲ ਵੀ ਲੱਗਦਾ ਤੇ। ਐ ਹੋ ਜੀਆ ਖਾਣ ਦਾ ਕੀ ਫਾਇਦਾ। ਜੋ ਨੁਕਸਾਨ ਹੀ ਦੇਵੇ ਬੋਲ ਬੋਡੀ ਨੂੰ ਵੀ ਤੇ ਹਰ ਚੀਜ਼ ਨੂੰ। ਤੇ ਥੋੜਾ ਸਾ ਟਾਈਮ ਜਰੂਰ ਲੱਗ ਦਾ ਘਰ ਦੀ ਚੀਜ਼ ਵਾਸਤੇ ਤੇ, ਲੇਕਿਨ ਹੈਂ ਕਿ ਘ਼ਰ ਦੀ ਚੀਜ਼ ਨਾਲ ਪੀ ਕੇ ਸੰਤੁਸ਼ਟੀ ਬੜੀ ਹੁੰਦੀ ਏ। ਬਾਹਰ ਦੀ ਖਾਣ ਖਾ ਲੈਂਗੇ ਨਾ ਸਾਨੂੰ ਸੰਤੁਸ਼ਟੀ ਵੀ ਨਹੀਂ ਹੋਊਗੀ।
ਨਹੀਂ ਸਹੀ ਗੱਲ ਐ ਇਹ ਤਾਂ ਗੱਲ ਸਹੀ ਏ।
ਕ ਹੁਣ ਮਹਿੰਗਾਈ ਇੰਨੇ ਵੱਧਦੀ ਹੋਈ ਏ ਤੇ ਉਹ ਚੀਜ਼ਾਂ ਵੀ ਮਨ ਬੇਮਨ ਸੇ ਸੀਖਾ ਕਹਿੰਦਾ ਆਪਣੇ ਘ਼ਰ ਆ ਜਾਵਾਂਗੇ। ਹੁਣ ਘ਼ਰ ਦੇ ਖਾਏਗੇ ਤਾਂ ਸੁ ਸਾਨੂੰ ਰੀਫਰੈਸ਼ ਫੀਲ ਹੋਵੇਗਾ ਬੜਾ ਫਰੈਸ਼ ਜਾਂ ਹਾਏ ਅਸੀਂ ਅੱਛੀ ਚੀਜ਼ ਪੀ ਲਿੱਤੀ ਏ, ਅੱਛੀ ਚੀਜ਼ ਬਣਾ ਕੇ ਖਾਧੀ ਏ। ਤੇ ਹੁਣ ਤੇ ਮੈਂ ਕਾਫੀ ਏਹ ਵੀੱ ਘ਼ਰ ਦੇ ਅੰਦਰ ਹੀ ਬਣਾ ਲੈਣੀ ਸਾਂਬਰ ਡੋਸਾ ਵੀ ਅਸੀਂ ਘਰ ਦੇ ਅੰਦਰ ਹੀ ਬਣਾਾਂ ੰਯਾ, ਇਡਲੀ ਵਗੈਰਾ ਹੋ ਗਈ ਆ ਤੇ ਹੁਣ ਗਰਮੀਆਂ ਦੇ ਅੰਦਰ ਅਸੀਂ ਇਓ ਜ਼ਿਆਦਾ ਫੂਡ ਖਾਂਦੇ ਨੇ, ਤੁਸੀਂ ਕੀ, ਕੀ ਖਾਂਦੇ ਹੋ?
ਏਹੀ ਆਹੀ ਤੇ ਰਾਤ ਨੂੰ, ਰਾਤ ਨੂੰ ਹੋਮ ਮੇਡ ਚੀਜ਼ਾਂ ਮੈਂ ਰਾਤ ਨੂੰ ਜਿਵੇਂ ਦਾਲ ਪੇਰੀ ਪੀਲੀ ਦਾਲ ਭੇ ਤੀ। ਠੀਕ ਹੈ, ਔਂਹਦੇ ਤੋਂ ਮੈਂ ਸਵੇਰੇ ਚੀਲੇ ਮੂੰਗ ਦੀ ਹਾਂਜੀ, ਉਹਦੇ ਮੈਂ ਚੀਲੇ ਬਣਾਉਣੇ ਹੈ ਸਵੇਰੇ ਉੱਠ ਕੇ ਔਰ ਵੈਜੀਰੀ ਮੈਂ ਸਬਜ਼ੀ ਬਣਾ ਉਹਦੇ ਵਿੱਚ ਮਤਲਬ ਭਰ ਕੇ ਬੱਚਿਆਂ ਨੂੰ ਖਿਲਾਨੀ ਹੈ, ਔਰ ਫਿਰ ਹ ਜੋ ਆਪਣੇ ਹੁੰਦੇ ਆ ਕੀ ਕਹਿੰਦੇ ਆ ਜਿੰਨੀਆਂ ਵੀ ਤਰ੍ਹਾਂ ਦੀਆਂ ਮਤਲਬ ਵੈਜਿਸ ਹੁੰਦੀਆਂ ਨੇ ਨਾ ਬੱਚਿਆਂ ਨੂੰ ਦੇਣੀਆਂ ਬਹੁਤ ਜ਼ਰੂਰੀ ਹੈ। ਜਿੰਨੇ ਵੀ ਹੋ ਸਕੇ ਹਾਂ ਵੈਜਿਸ ਦੇ ਨਾਲ ਹੀ ਧਰਨੀ ਏ ਨਾ। ਇੱਕ ਤਾਂ ਮੋਟਾਪਾ ਨੀ ਆਉਂਦਾ ਸਭ ਤੋਂ ਵੱਡੀ ਚੀਜ਼। ਪਰੌਂਠੇ ਖਾਣ ਨਾਲ ਪਰੌਂਠੇ ਆਪਾਂ ਜਰੂਰ ਬਣਾਉਦੇ ਹਾਂ ਪਰ ਉਹ
ਹਮ ਬਟ ਉਹੀ ਨਾ ਸਹੀ ਕਿ ਹਰ ਚੀਜ਼ ਦੇ ਅੰਦਰ ਅ ਅਗਰ ਵੈਜੀ ਹੀ ਪਾਵਾਂਗੇ ਨਾ ਵੈਜੀਟੇਬਲਸ ਪਾਵਾਂਗੇ ਤੇ ਬੱਚਿਆਂ ਨੂੰ ਵੀ ਹੈਲਥ ਗੁੱਡ ਹੈਲਥ ਰਹੇਗੀ, ਤੇ ਸਾਡੀ ਵੀ ਰਹੇਗੀ। ਜੀ ਹੈਲਦ
ਬਿਲਕੁਲ ਪੂਰੇ ਪਰਿਵਾਰ ਨੂੰ ਬਚਾਣਾ ਹੈ। ਕਹਿੰਦੇ ਨਾਲ ਹੀ ਆਪਾਂ, ਬਾਹਰ ਦੀ ਖਵਾ ਕੇ ਉਹਨਾਂ ਨੂੰ ਬੱਚਿਆਂ ਨੂੰ ਕਹਿ ਦਿੰਦੇ ਹਾਂ ਕਿ ਹਾਂ ਚਲੋ ਕੋਈ ਨੀ ਕਦੀ ਇੱਕ ਦਿਨ ਦੋ ਦਿਨ ਚਲੋ ਕੋਈ ਨੀ ਬਾਹਰ ਦਿਖਾ ਲੈਂਣੇ ਆਾਂ। ਕਦੀ ਪੇਟ ਇੰਫੇਕਸ਼ਨ ਹੋ ਜਾਂਦਾ ਕਦੀ ਕੁੱਛ ਹੋ ਜਾਂਦਾ, ਜਿਹੜਾ ਬੰਦਾ ਰੈਗੂਲਰ ਖਾ ਰਹੇ ਨਾ ਘਰ ਦਾ, ਉਹ ਕਦੇ ਬਾਹਰ ਦੀ ਉਹਨੂੰ ਡਾਇਜੈਸਟ ਨਹੀਂ ਹੁੰਦੇ, ਕਦੀ ਵੀ।
ਇਹ ਚੀਜ਼ ਤਾਂ ਤੁਸੀ ਸਹੀ ਕਹਿ ਰਹੇ ਹੋ, ਹਾਬੀਚੁਅਲ ਹੋ ਜਾਂਦਾ ਬੰਦਾ ਨਾ ਘਰ ਦਾ। ਉਹਨੂੰ ਬਾਹਰ ਦੀ ਚੀਜ਼ ਨਾ ਐਵੇਂ ਲੱਗੀ ਕਿ ਹਾਏ ਇੱਕ ਬਾਈਟ ਚ ਅੰਦਰ ਹੈਵੀ ਜਾ ਛਾਤੀ ਦੇ ਅੰਦਰ ਹੀ ਜਮਾ ਜਾਇਆ ਐਵੇਂ ਲੱਗਦਾ ਕਿ ਤੀਵਾਰੀ ਹੁੰਦੀ ਪਈ ਏ। ਤੇ ਉਹੀਓ ਨਾ ਕੀ ਘਰ ਦੀਆਂ ਚੀਜਾਂ ਵੀ ਬੜੇ ਬੈਨੀਫਿਟ ਹੈਗੇ ਨੇ।
ਬਿਲਕੁਲ, ਬਿਲਕੁਲ ਤੁਹਾਨੂੰ ਪਤਾ ਏ ਕਿ ਅੱਜ ਦੀ ਕੁੜੀਆਂ ਨੂੰ ਅ ਬਹੁਤ ਜਲਦੀ ਪ੍ਰੋਬਲਮਸ ਆ ਰਹੀਆਂ ਨੇ, ਇਹ ਕਿਸ ਲਈ ਆ ਰਹੀਆਂ ਨੇ ਗਰਲ ਦੇ ਵਿੱਚ, ਇਸੇ ਕਰਕੇ ਬਾਹਰ ਦੀਆਂ ਅਨਹੈਲਥੀ ਚੀਜ਼ਾਂ ਕਰਕੇ ਉਹਨਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਤੇ ਉਹ ਉੱਥੇ ਜਾ ਕੇ ਉਹ ਬਿਮਾਰ ਹੁੰਦੀਆਂ ਨੇ, ਕਈ ਕਾਫ਼ੀ ਬਿਮਾਰੀਆਂ ਲੱਗ ਰਹੀਆਂ ਨੇ ਅੱਜ ਕੱਲ, ਮੋਟਾਪਾ ਸਭ ਤੋਂ ਵੱਡਾ ਕਾਰਨ ਬਣ ਚੁੱਕਿਆ ਹੈ, ਬਾਹਰ ਦੀ ਚੀਜ਼ਾਂ ਦਾ।
ਸਹੀ ਕਹਿ ਰਹੇ, ਤੁਸੀਂ ਵੀ ਬੱਚੇ ਮੰਨਦੇ ਨੀ ਗੇ ਨਾ, ਕਿ ਬਾਹਰ ਦੇ ਮੋਮੋਸ ਖਾਣੇ ਨੇ ਤੇ ਖਾਣੇ ਨੇ ਕਿਤਨੀ ਹੁਣ ਤੇ ਚਲੋ ਮੋਮੋਜ਼ ਵੀ ਆ ਆਟੇ ਵਾਲੇ ਮਿਲਣੇ ਲੱਗ ਗਏ ਨੇ, ਬਟ ਉਹੀ ਨਾ ਅਸੀਂ ਘਰ ਦੇ ਅੰਦਰ ਬਣਾ ਲੈਂਦੇ ਤੇ ਬੱਚਿਆਂ ਨੂੰ ਸਵਾਦ ਨੀ ਆਦਾ, ਉਹ ਕਹਿੰਦੇ ਮੰਮਾ ਐਵੇਂ ਨੀ ਸਵਾਦ ਨੀ ਲੱਗਿਆ। ਉਵੇੇ ਦੀ ਚਟਨੀ ਬਣਾਓ। ਤੇ ਐਹ ਬਣਾਓ ਤੇ ਕੁਛ ਕਦੀ ਕਦੀ ਤਾਂ ਚੰਗਾ ਮਤਲਬ ਲੱਗਦਾ ਹੈ ਕਿ ਬਾਹਰ ਦਾ ਖਾ ਲਓ, ਬਟ ਡੇਲੀ ਬੇਸਿਸ ਪੇ ਨਹੀਂ ਖਾਣ
ਉਹ ਕਦੀ ਉਹ ਚੀਜ਼ ਹਾਂ ਸਹੀ ਗੱਲ, ਉਹ ਚੀਜ਼ ਕਦੀ ਕਦੀ ਹੀ ਪਸੰਦ ਆ। ਆਪਾ ਨੂੰ ਇਹ ਨੀ ਕਿ ਡੇਲੀ ਆਪਾਂ ਬੇਸ ਕਰ ਹੀ ਨੀ ਸਕਦੇ, ਜੋ ਜੋ ਇਹ ਕਹੀਏ ਆਪਾਂ ਕਿਤੇ ਵੀ ਚਲੇ ਜਾਈਏ ਵਿਆਹ ਸ਼ਾਦੀ ਤੇ ਚਲੀਏ, ਮੈਂ ਹੁਣ ਵਿਆਹ ਸ਼ਾਦੀ ਤੇ ਵੀ ਜਾਂਦੀ ਹਾਂ ਨਾ ਸਭ ਤੋਂ ਪਹਿਲਾਂ ਇੱਕ ਹੀ ਚੀਜ਼ ਲੈਣੀ ਹੈ ਦਾਲ ਰੋਟੀ ਬਸ। ਫਾਲਤੂ ਦੀ ਚੀਜ਼ ਖਾਵਾਂਗੀ ਆਪਣੇ ਪੇਟ ਨੂੰ ਸਭ ਕਿਉਂਕਿ ਪੇਟ ਦੀ ਬਿਮਾਰੀਆਂ ਸਭ ਤੋਂ ਜ਼ਿਆਦਾ ਦਾਲ ਰੋਟੀ ਹਾ
ਉੱਥੇ ਹੈ ਹੀ ਬਿਮਾਰੀ ਸਭ ਤੋਂ ਜ਼ਿਆਦਾ ਸਟਾਰਟਿੰਗ ਪੇਟ ਤੋਂ ਹੀ ਪੈਦਾ ਹੁੰਦੀ ਹੈ। ਪਹਿਲੇ ਪੇਟ ਤੋਂ ਆਏਗੀ ਤੇ ਸਾਰੀ ਪੇਟ ਦੇ ਅੰਦਰ ਹੀ ਸਾਰੀ ਓ ਹੁੰਦੀ ਹੈ, ਬਿਮਾਰੀ ਹਨਾ। ਪੇਟ ਦੇ ਨਾਲ ਹੀ ਢਿੱਡ ਦੇ ਨਾਲ ਹੀ ਤੇ ਅਸੀਂ ਓਹੀ ਖਾਏਗੇ ਜਿਸ ਸਾਡੇ ਜਦੋਂ ਗਰਮੀ ਹੈ ਤੇ ਇਸ ਕਰਕੇ ਆਪਣਾ ਘਰ ਦਾ ਹੀ ਬਣਾਓ। ਤੇ ਭਾਵੇ ਚਾਹੇ ਹੂੰ।
ਸਵੇਰ ਦੀ ਡਾਇਟ ਤੁਸੀਂ ਓਟਸ ਰੱਖੋ ਸਭ ਤੋਂ ਬੈਸਟ ਹੈ ਓਟਸ ਰਾਤੀ ਭੇਅ ਦੳ ਦੁੱਧ ਦੇ ਵਿੱਚ। ਓਨੂੰ ਸਵੇਰੇ ਫਰੂਟਸ ਦੇ ਨਾਲ ਡਰਾਈ ਫਰੂਟਸ ਜਿਹੜਾ ਵੀ ਜਿੰਨੇ ਵੀ ਹੁੰਦੇ ਹੈ। ਅ ਉਹ ਸਾਰੀ ਵਿੱਚ ਤਲ ਕੇ ਹਾਂ ਬਲੂਬੈਰੀ ਜਿੰਨਾ ਵੀ ਉਹ ਕਿੰਨਾ ਉਹ ਤੁਹਾਡੇ ਲਈ ਸਵੇਰੇ ਤੁਹਾਡੀ ਬੋਡੀ ਨੂੰ ਕਰਦਾ ਹੈ ਹਰ ਬਿਮਾਰੀ ਤੋਂ ਉਹ ਤੁਹਾਨੂੰ ਲੜਦਾ ਹੈ।
ਲੇਕਿਨ, ਬੱਚਿਆਂ ਨੂੰ ਨਿਰਾਸ਼ ਆਉਂਦਾ ਨਾ ਉਹ ਦੇ ਮੂੰਹ ਦੇ ਅੰਦਰ ਨੀ ਚਲਦੇ ਓਰਜ਼ ਅੱਸੀ ਤੇ ਖਾ ਲੈਂਣੈ ਬੱਚਿਆਂ ਨੂੰ ਦੇਂਦੇ ਨੀ ਖਾਂਦੇ ਬੱਚੇ ਬੜੇ ਚੂਜੀ ਹੋਗੇ ਨੇ ਅ ਟਾਈਮ ਦੇ ਨਾ ਉਹਨੂੰ ਚਾਹੀਦਾ ਪਿਜ਼ੇ ਚੀਲੇ ਵੀ ਚੀਲੇ ਖਾ ਲੈਂਗੇ ਬਟ ਓਟਸ ਤੋਂ ਬਿਲਕੁਲ ਹੀ ਨੱਕ ਮੂੰਹ ਚੜਾਦੇ ਨੇ
ਸਹੀ ਗੱਲ ਹੈ, ਸਹੀ ਚੱਲ ਕੋਈ ਨੀ ਚੀਜ਼ਾਂ ਖਾਓ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਡਾਇਟ ਚੀ ਡੂਡੋ ਜੋ ਬਚ ਜੋ ਆਪਣੇ ਲਈ ਵੀ ਹੈਲਥੀ ਪਰਵਾਰ ਵੀ ਹੈਲਥ ਹੈ
ਹਾਂਜੀ ਚਲੋ ਮੈਂ ਗੱਲ ਬਾਤ ਕਰਦੇ ਚੰਗਾ ਲੱਗਿਆ, ਜੀ ਸਤਿ ਸ੍ਰੀ ਅਕਾਲ ਜੀ, ਜੀ ਸਤਿ ਸ੍ਰੀ ਅਕਾਲ।